ਹਾਂਜੀ।
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਹੈ।
ਬੈਟੇ ਹੋਆ ਤੁਸੀਂ ਸੁਣਾਓ
ਬਸ ਠੀਕ ਹੈ, ਹੋਰ ਕੀ ਕਰਦੇ ਪਏ ਸੀ, ਚਾਹ ਪਾਣੀ ਪੀ ਲਿੱਤੀ।
ਹਾਂ ਜਿਨੀ ਪੀਣੀ ਆਏ ਬਜ਼ਾਰ ਗਏ ਹੋਏ ਨੇ ਆ ਲਣਗੇ ਫੇਰ ਪੀਨੇ ਆ ਹਮ ਹਾਂਜੀ ਤੁਂ ਤੁਸੀ ਸੁਣਾਓ ਕੀ ਕਰਦੇ ਪਿੰਡ ਵਿੱਚ
ਕੁਛ ਨੀ ਬਸ ਬੱਚੇ ਖੇਡਦੇ ਪਏ ਨੇ
ਹਮ ਹਾਂ ਹਾਂ ਛੁੱਟੀਆਂ ਦੇ ਵਿੱਚ ਬਸ ਨਹਾਣਾ ਧੋਣਾ ਇਹਨਾ ਦਾ ਲੇਟ ਐ ਉੱਠਣਾ ਲੇਟ ਤੇੇ ਹੋਰ
ਖ਼ਰਾਬ ਹੋ
ਹਾਂ ਹੋਰ-ਹੋਰ ਦੁਬਾਰਾ ਰੋਟੀ ਲ ਬੇ ਟੈਮੀ ਰੋਟੀ ਖਾਂਦੇ ਨੇ ਬੱਚੇ ਅੱਜ ਕੱਲ ਹੋਰ ਸੁਣਾ?
ਹੋਰ ਕੀ ਕਰਦੇ
ਠੀਕ ਹੈ ਮੈਨੂੰ ਨਾ ਇੱਕ ਤੁਹਾਡੇ ਨਾਲ ਕੰਮ ਸੀਗਾ ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਕੇ ਪੁੱਛ ਲ ਵਾਂ ਮੈਂ ਉਦੋਂ ਤੁਹਾਡੇ ਘਰ ਆਈ ਸੀ ਨਾ ਥੋੜੇ ਦਿਨ ਪਹਿਲੇ ਤੇ ਮੈਂ ਦੇਖਿਆ ਤੁਸੀਂ ਆਪਣੇ ਪੋਤਰੇ ਦਾ ਸਵੈਟਰ ਬਣਾ ਰਹੇ ਸੀ ਸੀਗੇ ਤੇ ਉਹ ਮੈਨੂੰ ਡਿਜ਼ਾਇਨ ਵੀ ਬੜਾ ਪਸੰਦ ਲੱਗਾ ਤੇ ਭੈਣ ਜੀ ਕਿੰਨਾ ਕੁਣ ਕੀ ਹਿਸਾਬ ਲੱਗਦੀ ਹੈ ਕਿੰਨੇ ਰੁਪਏ ਦੀ ਮਿਲਦੀ ਹੈ ਬਜ਼ਾਰੋਂ
ਹਮ-ਹਮ ਹਾਂ ਉਹਨੇ ਤੇ ਮਤਲਬ ਕਿ ਬੱਚੇ ਨੂੰ ਤੇ ਲੰਘ ਜਾਂਦੀ ਹੈਏ ਢਾਈ ਸੌ ਗ੍ਰਾਮ ਸੌ ਗ੍ਰਾਮ ਇਸ ਤਰ੍ਹਾਂ ਲੱਗ ਜਾਂਦੀ ਬਾਕੀ ਹਾਂਜੀ ਉਹ ਹਲਕੀ ਹੁਨ ਹੋਵੇ ਤੇ ਅ ਘੱਟ ਲੱਗਦੀ ਹੈ ਭਾਰੀ ਹੋਏ ਤੇ ਜਿਆਦਾ ਲੱਗ ਜਾਂਦੀ ਇਹਸਫ਼ ਹੁੰਦਾ ਹਨਾ ਤੇ ਕੁਛ ਉਹ ਵੀ ਦੱਸ ਦਿੰਦੇ ਨੇ ਜਿਹਦੇ ਕੋਲ ਲੈਣ ਜਾਓ ਹਨ ਉਹ ਵੀ ਦੱਸ ਦਿੰਦੇ ਨੇ ਵੀ ਇਹਨੇ ਬੱਚੇ ਇਨੀ ਲੱਗ ਜਾਂਦੀ ਏ ਹੁਣ ਅੱਜ ਕੱਲ ਤੇ ਐਂ ਵ ਨੇ ਥੋੜਾ ਵੀ ਜਾਵੇ ਨਾ ਤੇ ਹੁਣ ਮਿਲ ਜਾਂਦੀ ਹੈ ਪਹਿਲੋ ਨੀ ਸੀ ਇੱਥ ਮਿਲਦੀ ਹੁੰਦੀ ਉਹ ਤੇ ਉਹਨ ਮਿਲ ਜਾਂਦੀ ਨੀ ਮਰਜ਼ੀ ਜੀ ਲੈ ਲੋ ਪੰਜ ਮਹੀਨੇ ਬਾਦ ਲੈਲੋ ਰੰਗ ਮਿਲ ਜਾਂਦਾ ਘੱਟ ਜਾਂਦੀ ਹੈ ਨਾ ਹਾਂਜੀ,
ਤੇ ਆਹੋ ਕਈ ਵਾਰੀ ਜੇ ਰੰਗ ਨਾ ਆਵੇ ਬਾਈ ਚਾਂਸ ਮਿਲੇ, ਬੰਦਾ ਦੂਸਰੇ ਰੰਗ ਦੀ ਮਿਕਸ ਕਰਕੇ ਹੋਰ ਉਸ
ਹਾਂ ਉਹ ਤੇ ਫੇਰ ਸ਼ ਹਾਂ ਉਹ ਤੇ ਸ਼ੁਰੂ ਤੁਸੀ ਬਣਾਓ ਤੇ ਤਾਂ ਦੋ ਡਿਜਾਇਨ ਬਣਦੇ ਨੇ
ਅੱਛਾ ਜੀ ਓਦਾਂ ਨੀ ਐ ਕਿ ਬੰਦੇ ਓਦਾਂ ਸੋਹਣੇ ਨੀ ਲੱਗਦੇ।
ਉਹ ਫੇਰ ਹਦੇੜੋ ਤੇ ਫੇਰ ਫੱਟੀਆਂ ਜੀਆਂ ਬਣ ਜਾਂਦੀਆਂ ਹਨਾ ਐ ਏ। ਹਾਂਜੀ ਉਪਰ ਲਾਣੀ ਉਹ ਖਰੀ ਨੀ ਲਾ
ਅੱਛਾ ਠੀਕ ਹੈ ਤੇ ਤੁਸੀਂ ਗਲੇ ਵਗੈਰਾ ਵੀ ਆਪ ਤੇ ਬਣਵਾ ਵਾਦੇ ਔ ਜਾਂ ਬਾਹੋਂ ਬਣਵਾਦੇ ਜਿਵੇਂ ਗਲੇ ਮੋਢੇ ਹੋ ਗਏ।
ਹਨ, ਨਾ -ਨਾ ਆਹ ਉਹ ਤੇ ਬਣਾਣੇ ਆਂਦੇ ਨੇ ਪਹਿਲੇ ਤਾਂ ਬਹੁਤ ਬਣਾਏ ਸੀ ਹੁਣ ਬੱਚੇ ਛੋਟੇ ਛੋਟੇ-ਛੋਟੇ ਏ ਪੁ ਕਿੱਥੇ ਕਰਨ ਦਿੰਦੇ ਸਲਾਈਆਂ ਖਿੱਚ ਲੈਂਦੇ ਨੇ ਵਿੱਚ
ਬਸ ਭੈਣ ਜੀ ਬੱਚਿਆਂ ਤਾਂ ਇਹੀ ਗੱਲ ਹੈ ਬੱਚੇ ਕਿੱਥੇ ਕਰਨ ਦਿੰ
ਹਾਂ ਹੋਰ ਹਾਂਜੀ ਪਹਿਲੋ ਕਿੱਥੇ ਬਾਰ ਹਾਂ ਬਾਜ਼ਾਰ ਦੇ ਸਵੈਟਰ ਪਾਦੇ ਸੀ ਘਰ ਦੇ ਸਵਾਣੇ ਸੋਹਣੇ ਡਿਜਾਇਨ ਪਾਓ। ਬੱਚੇ ਪਾ ਵੀ ਲੈਂਦੇ ਸੀ ਹੁਣ ਕਿੱਥੇ ਪਾਦੇ ਨੇ ਹਾਂ।
ਨਿੱਘ ਵੀ ਬਹੁਤ ਹੁੰਦਾ ਬਾਹਰ ਦੇ ਸਵੈਟਰਾਂ 'ਚ ਨਿੱਘ ਵੀ ਨੀ ਹੈਗਾ ਭੈਣ ਜੀ ਹਾਂਜੀ ਬਿਲਕੁਲ-ਬਿਲਕੁਲ ਮੈਂ ਤਾਂ ਆਪ ਘਰ ਦੇ ਬਣੇ ਪਸੰਦ ਕਰਦੀ ਆ ਸਵੈਟਰ ਮੈਨੂੰ ਵਧੀਆ ਲੱਗਦੇ ਨੇ।
ਹੂੰ ਟੈਮ ਜਿਹੜਾ ਕ ਲੱਗ ਜਾਂਦਾ। ਘਰਦਿਆਂ ਦਾ ਬਸ ਸਰਦੀਆਂ ਆਣ ਤੇ ਚੱਲ ਬਣ ਵੀ ਜਾਂਦੇ ਨੇ। ਗਰਮੀਆਂ 'ਚ ਤੇ ਬੰਦੇ ਨੂੰ ਗਰਮੀ ਬਥੇਰੀ ਲੱਗਦੀ ਹੈ ਹਾਂ ਹੋਰ ਸੁਣਾਓ।
ਠੀਕ ਹੈ ਤੇ ਭੈਣ ਜੀ ਤੁਸੀਂ ਕਰੋਸ਼ੀਆ ਵਗੈਰਾ ਵੀ ਬੁਣ ਲੈਂਦੇ ਹੋ ਤੁਸੀਂ ਆਪ ਹੈਲੋ -ਹੈਲੋ- ਹੈਲੋ ਹੈਲੋ ਹੈਲੋ ਹਾਂਜੀ ਭੈਣ ਜੀ ਮੈਂ ਪੁੱਛਦੀ ਹਾਂ ਤੁਸੀਂ ਕਰੋਸ਼ੀਆ ਵਗੈਰਾ ਵੀ ਬੁਨ ਲੈਂਦੇ ਹੋ ਆਪ
ਹਾਂਜੀ
ਕਰੋਸ਼ੀਆ ਵੀ ਬੁਨ ਲੈਂਦੇ ਹੋ ਆਪ ਹੂੰ ਅੱਛਾ ਫੇਰ ਤਾਂ ਤੁਸੀਂ ਕਰੋਸ਼ੀਏ ਦੀ ਜੈਕਟਾ ਵੀ ਬਣਾਈਆਂ ਹੋਣਗੀਆਂ।
ਹਾਂਜੀ ਹਾਂਜੀ ਬਸ ਉਹੀ ਤੇ ਕਹਿੰਦੀ ਆ ਟੈਮ ਦੀ ਗੱਲ ਐ ਬਣ ਜਾਂਦੇ ਸੀ ਹੁਣ ਤੇ ਹਾਂ ਬਣ ਜਾਂਦੇ ਨੇ ਕਰੋਸੀਏ ਦੇ ਹਰ ਇੱਕ ਚੀਜ਼ ਬਣ ਜਾਂਦ ਹੈ
ਅੱਛਾ ਹਾਂਜੀ ਹਾਂ ਭੈਣਜੀ ਕਰੋਸ਼ਆ ਤਾਂ ਮੈਨੂੰ ਬਿਲਕੁਲ ਨੀ ਆਂਦਾ ਤੇ ਕਿਆ ਨਾਮ ਐ ਸਿਲਾਈਆਂ ਦੇ ਚਲ ਚਲੋ ਮੈ ਸਿੱਧੇ ਪੁੱਠੇ ਬੁਣ ਲੈਨੀ ਹਾਂ ਉਹ ਤਾਂ ਮੈਨੂੰ ਆਉਂਦੇ ਆ ਡਿਜ ਡਿਜ਼ਾਇਨ ਡਿਜ਼ੂਨ ਨਹੀਂ ਆਉਦੇ ਉਦਾਂ ਸਿੱਧ ਪੁੱਟ ਕਰ ਲੈਂਦੀ ਹਾਂ
ਹਾਂਜੀ ਹਾਂਜੀ ਹਾਂ ਉਹ ਤੇ ਹੈ ਹੀ ਆ ਹਾਂ ਸਿੱਖ ਲੈਂਦਾ ਬੰਦਾ ਕੋ ਸਿੱਖ ਲਓ ਬੰਦਾ ਆ ਜਾਂਦ ਦਾ ਪਰ ਬੱਚਿਆਂ ਵਿੱਚ ਕਿੱਥੇ ਹੁੰਦਾ
ਹਾਂ ਬੱਚਿਆਂ ਨਾਲ ਨੀ ਹੁੰਦਾ ਜੀ ਬੱਚਿਆਂ ਨਾਲ ਤਾਂ ਕੰਮ ਹੀ ਬਥੇਰੇ ਹੁੰਦੇ ਨੇ ਕਦੀ ਕੁਛ ਤੇ ਕਦੀ ਕੁਛ ਇਹ ਚੀਜ਼ ਆ ਜਾਂਦੀ ਹੈ ਠੀਕ ਹੈ ਤੇ ਕਿਆ ਨਾਮ ਹੈ ਤੁਸੀਂ ਆਰੀ ਦੀ ਕਢਾਈ ਵਗੈਰਾ ਤਾਂ ਨੀ ਕਰ ਲੈਂਦੇ ਜਿਵੇਂ ਕਈ ਸੂਟਾਂ ਤੇ ਯਾ ਚੁੰਨੀਆਂ ਤੇ ਕਰ ਨਾ ਆਰੀ ਦੀ ਕਢਾਈ ਉਹ ਆਉਂਦੀ ਹੈ ਤੁਹਾਨੂੰ
ਨਾ ਨਾ ਉਹ ਚ ਕਢਾਈ ਕਢੂਈ ਦਾ ਨੀ ਆਉਂਦੀ ਮੈਨੂੰ ਬਾਕੀ ਅਹ ਕਰੋਸ਼ੀਏ ਦੇ ਕਿੰਗਰੀਆਂ ਵੀ ਪਹਿਲੋਂ ਕਰ ਲੈਂਦੇ ਸੀ ਸੀ ਲੋਕੀ ਚੁਨੀਆਂ ਤੇ ਹਾਂ ਸਾਂ ਨੀ ਲਾਂਦੇ ਕਈ ਕਿੰਗਰਿਆ ਕਰ ਲੈਂਦੇ ਸੀ ਚਲੋ ਪਹਿਲੋਂ ਤਾਂ ਹੁੰਦਾ ਸੀ ਬੰਦਾ ਨੂੰ ਟਾਈਮ ਬੜਾ ਹੁੰਦਾ ਸੀ ਤੇ ਟੈਮ ਪਾਸ ਨੀ ਹੁੰਦਾ ਚਲੋ ਬੰਦਾ ਕਰੋਸ਼ੀਏ ਦੇ ਕੁਛ ਨਾ ਕੁਛ ਕਰਦੇ ਰਹੋ ਜੀ ਹੁਣ ਤਾਂ ਸਾਰੀ ਦਿਹਾੜੀ ਕੰਮ ਤੋਂ ਹੀ ਨੀ ਟਾਈਮ
ਹਾਂ ਬਸ ਬਸ ਜੀ ਬੱਚਿਆਂ ਨਾਲ ਪਤਾ ਨੀ ਲੱਗਦਾ ਕਦੋਂ ਸਵੇਰ ਚੜ ਗਈ ਕਦੋਂ ਦੁਪਹਿਰ ਆ ਗਈ ਤੇ ਕਦੋਂ ਰਾਤ ਆ ਗਈ ਬਸ ਇਹੀ ਕੁਛ ਚੱਲਦਾ ਹੈ।
ਹਾਂਜੀ। ਬਿਲਕੁਲ, ਬਿਲਕੁਲ ਇਹ ਤਾਂ ਹੈਗਾ ਤੇ ਫੇਰ ਤੁਸੀਂ ਫਿਰ ਟਿੱਕੀਆਂ ਟੁਕੀਆਂ ਵੀ ਬ
ਹਾਂ ਉਹ ਤੇ ਬਸ ਗੋਲ, ਗੋਲ ਬਣਾ ਕੇ। ਉਹਨਾਂ ਦਾ ਹੀ ਹੁਣ ਅੱਜ, ਕੱਲ੍ਹ ਰਿਵਾਜ ਹੋਇਆ ਪਿਆ ਕੁੜੀਆਂ ਜੈਕਟਾਂ ਨਵੇਂ ਤੋਂ ਨਵਾਂ ਰਿਵਾਜ ਚੱਲਦਾ ਦਾ ਹੀ ਰਹਿੰਦਾ ਹਰ ਸਾਲ
ਅੱਛਾ। ਸੌਖੀ ਹੈ ਬਣਾਉਣੀ ਕੀ ਔਖੀ ਹੈਗੀ ਹੈ।
ਹੈਂ ਤੇ ਔਖੀਆਂ ਬਸ ਟੈਮ ਹੋਣਾ ਚਾਹੀਦਾ। ਮੇਰੀ ਭੈਣ ਦੀ ਕੁੜੀ ਉਹ ਸੋ ਬਣਾਉਂਦੀ ਏ ਬਾਜ਼ਾਰ ਦਾ ਕੰਮ ਕਰਦੀ ਟਿੱਕੀਆਂ ਬਣਾ ਕੇ ਦੇਿੰਦੀ ਅ ਹੋਰ ਕੋਈ ਜੋੜਦਾ ਹਮ ਦਿੱਲੀ ਸਮਾਨ ਜਾਂਦਾ ਹੈ। ਹੁਣਾ ਬਾਜ਼ਾਰ ਵੀ ਦੇਵੇ ਨੇ। ਉਹਹੀ ਦਿੰਦੀ ਹੋਈ ਸਮਾਨ ਬਣ, ਬਣ ਗਿਆ ਇੱਧਰ ਆਈ ਜਾਂਦਾ ਜੋਰ ਜੋੜ ਗ।
ਹਾਂਜੀ। ਭੈਣ ਜ ਬਸ ਏਦਾਂ ਹੀ ਆ ਦੇਖੋ ਮਾਲ ਅੱਜ ਉਧਰ ਹੈਗਾ ਮਾਲ ਕਦੀ ਉੱਧਰ ਹੈ ਉਹੀ ਮਾਲ ਬਸ
ਹ ਹੋਰ ਪਹਿਲੋ, ਪਹਿਲੋ ਕਹਿੰਦੇ ਸੀ ਵੀ ਇੱਥੇ ਨੀ ਆਉਂਦਾ। ਨੀ ਆਂਦਾ। ਸਮਾਨ ਐ ਹੁਣ ਹਰ ਇੱਕ ਜਗ੍ਹਾ ਤੇ
ਹਾਂ ਹੁਣ ਤਾਂ ਸਾਰੀ ਜਗ੍ਹਾ ਫੈਸਿਲਿਟੀ ਹੋ ਗਈ ਹੈ ਬਿਲਕੁਲ, ਬਿਲਕੁਲ ਤੇ ਫੇਰ ਜਿਹੜੀ ਜਿਹੜੀ ਤੁਸੀਂ ਕਰੋਸ਼ੀ ਵਾਲੀ ਬਣਾਉਦੇ ਹੋ ਜੈਕਟ ਆ ਜਿਵੇਂ ਆਪਣੇ ਬੱਚੇ ਲਈ ਬਣਵਾਣੀ ਹੋਵੇ ਉਹਨੂੰ ਕਿੰਨੀ ਕੋਨ ਲਗਦੀ ਹੈ।
ਕਰੋਸ਼ੇ ਕਰੋ ਉਹਦੇ ਕਰੋਸ਼ੀਏ ਦੀ ਜਿਆਦਾ ਲੱਗ ਜਾਂਦੀ। ਉਹਦੇ ਹੁਣਸ ਲਾਈਆਂ ਲ ਲੋ ਨਾ ਉਹ ਜ਼ਿਆਦਾ ਜ ਤਾਂ ਦੋ ਸੌ ਲੱਗਦੀ ਹੈ। ਤਿੰਨ ਸੌ ਲੱਗ ਜਾਂਦੀ ਹੈ। ਪੋਸ਼ਏ ਦੇ ਐ ਵੀ ਐ ਵੀ ਤੇ
ਫਿਰ ਯਨੀ ਸਹੀ ਰਹਿੰਦਾ ਨਾ ਇਹ ਹੱਥ ਵਾਲੀ ਬੁਨੀ ਸੋਹਣੀ ਵੀ ਲੱਗਦੀ ਹੈ। ਡਿਜ਼ਾਇਨ ਮੇਰੇ ਕੋਲ ਹੈ ਨੀ ਨਾ ਸੀ ਮੈਂ ਕਿਹਾ ਚੱਲ ਭੈਣ ਜੀ ਨੂੰ ਪੁੱਛਦੀ ਆ ਬੱਚਿਆਂ ਦੀ ਛੁੱਟੀਆਂ ਛੱਟ ਖਤਮ ਥੋੜੇ ਸਿੱਖ ਲਵਾਂਗੇ ਉਹਨੂੰ ਲਿਆ ਕੇ ਨਾ
ਹਾਂ ਬ ਨਾ ਨਾ ਕਿਸਾਨ ਬਸ ਦਿਮਾਗ ਚ ਪਹਿਣਾ ਚਾਹੀਦਾ ਬਸ
ਹਾਂ ਹਾਂਜੀ ਇਹ ਤਾਂ ਹੈਗਾ
ਹਾਂ ਚ ਤੇ ਬਣਾਉਣੀ ਹੈ ਮਾਂ ਚੈਣ ਬਣਾਈ ਤੇ ਉੱਥੇ ਬੀਹੇ ਪਾ ਲੋੋ ਬੰਦਾ ਕਹੀਏ ਪਹਿਲੋ ਤੇ ਪਹਿਲੋਂ ਬੀਏ ਬੀ ਏ ਪਾਇ ਗਏ ਸੀ ਚਲੋ ਬਾਅਦ ਚਜਹਿਰ ਪਾਾਲੋ ਸਿਲਾਈਆਂ ਤੇ ਸੋਂ ਖਾਂਦਾ
ਜਿਹਨਾਂ ਨੂੰ ਆਉਂਦੀ ਆ ਉਹਨਾਂ ਲਈ ਸੌਖਾ ਜਿਹਨਾਂ ਨੂੰ ਨਹੀਂ ਆਉਂਦੀ ਉਹ ਔਖਾ ਉਹ ਥੋੜਾ ਸੋਚਦਾ ਬਣਾਈਏ ਨਾ ਬਣਾਈਏ-ਬਣਾਈਏ ਤੇ ਕਿੱਦਾਂ ਬਣਾਈਏ
ਲਗੇ ਸਾਰੇ ਕੰਮ ਹੋ ਜਾਂਦੇ ਆ ਐਂ ਵੀ ਹੈ ਕੋਈ ਵੀ ਕੰਮ ਨੁ ਅੰਦ ਪਾਓ ਵਾਹ ਹੋ ਜਾਂਦਾ ਬਸ ਪਹਿਲੇ ਔਖਾ ਲੱਗਦਾ ਪਹਿਲੇ ਔਖਾ ਲੱਗਦਾ ਹਰ ਕੰਮ ਔਖਾ ਲੱਗਦਾ ਕੋਈ ਵੀ ਕੰਮ ਕਰੇ ਬੰਦਾ। ਕਈ ਵਾਰੀ ਹਾਂ
ਕੁਛ ਬਣਾ ਲੈਂਦੇ ਉਹਨਾਂ ਦਾ ਜਿਵੇਂ
ਬਸ ਐਹੀ ਹੈ ਸਿਲਾਈਆਂ ਹੋ ਗਈਆਂ ਕਰੋਸ਼ੀਆਂ ਦਾ ਹੋ ਗਿਆ ਉਹਨਾਂ ਦਾ ਹਾਂ ਪਹਿਲਾਂ ਤਾਂ ਅਸੀਂ ਕੁਆਰੇ ਸੀ ਆਪਣੇ ਦਾਜੀ ਦੇ ਆਪਣੇ ਆਪ ਹੀ ਬਣਾਏ ਹੋਏ ਕਰੋਸ਼ੀਏ ਦੇ ਸਕੂਲ ਹੋਈ ਗਲਾਸ ਸਵੇਲੀ ਉੱਥੇ ਬਣਾ ਲਏ। ਇੱਕ ਸਖਲਾਹ ਵਾਲਾ
ਕਢਾਈਆਂ ਹੋ ਜਾਂਦੀਆਂ ਸੀ
ਹਾਂ-ਹਾਂ ਕਈ ਘਰ ਤਾਂ ਸਕੂਲ ਤਾਂ ਹੁੰਦਾ ਹੈ ਨਾ ਸਿਲਾਈ ਸਕੂਲ ਸਿਖਾਦੇ ਨੇ। ਜਿੱਦਾਂ ਸਿਲਾਈ ਸਿਖਾਉਂਦੇ ਸੈਂਟਰ ਹੁੰਦਾ ਹੈ। ਵੀ ਉੱਥੇ ਕੱਪੜੇ ਅਸੀਂ ਵੀ ਜਾਚ ਸਿਖਾਦੇ ਨੇ ਕਈਆਂ ਦੇ ਕਢਾਈਆਂ ਨੇ ਸੈਂਟਰ ਖੁੱਲ੍ਹੇ ਹੋਏ ਨੇ
ਅੱਛਾ ਜੀ
ਹੂੰ ਹੂੰ ਹੂੰ ਪਹਿਲਾਂ ਤੇ ਪ੍ਰੋਜੈਕਟ ਪਹਿਲੇ ਲੱਗਦੇ ਹੁੰਦੇ ਸੀ ਸਕੂਲਾਂ ਚ ਹਾਂ ਹੁਣ ਕਿੱਥੇ ਸਕੂਲਾਂ ਸੇਵਾ ਈਦਾ ਦੀ ਐ। ਲੱਗਦੇ ਵੀ ਹੋਣਗੇ ਕਈ ਵਾਰ ਸਕੂਲਾਂ ਚ
ਹੁਣ ਬੱਚੇ ਨਾ ਇੰਟਰਸਟ ਨੀ ਲੈਂਦੇ ਹੈਗੇ ਆ ਹੁਣ ਮੇਰੀਆਂ ਕਿਆ ਨਾਮ ਐ ਚਾਚੇ ਦੀ ਕੁੜੀਆਂ ਹੈਗੀਆਂ ਤਾਏ ਦੀ ਕੁੜੀਆਂ ਸੀਗੀਆਂ ਨਾ ਉਹ ਇੰਟਰਸਟ ਨਹੀਂ ਲੈਂਦੀਆਂ ਅਸੀਂ ਕਹਿੰਦੀਆਂ ਇਸ ਲਾਈਨ ਚ ਨੀ
ਹਾਂ ਲੈਣ ਚ ਤੇ ਨੀ ਪੈਣਾ ਥੋੜ੍ਹਾ ਬੰਦੇ ਨੂੰ ਆਪਣੇ ਤੇ ਹੋ ਜਾਂਦਾ ਹੁਣ ਕੀ ਐ
ਹਾਂਜੀ ਇਹ ਤਾਂ ਕਹਿੰਦੇ ਉਹ ਬਸ ਜਿਵੇਂ ਇੰਟਰਸਟ ਦੀ ਵੀ ਗੱਲ ਹੁੰਦੀ ਨਾ ਸ਼ੌਂਕ ਦੀ ਵੀ ਗੱਲ ਹੁੰਦੀ ਹੈ ਉਹ ਇੱਕ ਕਹਿੰਦੀ ਮੈਂ ਕੁਕਿੰਗ ਲਾਈਨ ਚ ਜਾਣਾ ਮੈਂ ਕੁਕਿੰਗ ਸਿੱਖਣੀ ਹੈ ਉਹ ਫੇਰ ਕਹਿੰਦੀ ਫੇਰ ਉਹ ਲੈ ਬਣ ਜਾਂਦੀ ਐ ਜਿੱਥੇ ਜੇ ਜ਼ਿਆਦਾ ਇੰਟਰਸਟ ਬਣ ਜੇ ਫਿਰ ਕੁਕਿੰਗ ਚ ਤੇ ਇੱਕ ਜਾਨੀ ਕਹਿੰਦੀ ਹ ਮੈਂ ਉਹ ਕਰਨਾ ਫਰੀ ਹੈਂਡ ਪੇਂਟਿੰਗ ਪੇਂਟਿੰਗ ਵਗੈਰਾ ਸਿੱਖਣੀ ਐ ਇਹ ਚੀਜ਼ ਆ ਜਾਂਦੀ ਹੈ ਹਾਂ ਤੇ ਮੈਂ ਬਸ ਕਈਆਂ ਨੂੰ ਸਲਾਈਆਂ ਬੁੰਦਿਆਂ ਦੇਖਿਆ ਨਾ ਉਹ ਮੇਰਾ ਵੀ ਦਿਲ ਚ ਕਈ ਵਾਰੀ ‌ਆਦ ਆਉਂਦਾ ਮੈਂ ਆਪਣੇ ਬੱਚਿਆਂ ਨੂੰ ਸਵੈਟਰ ਪਾਵਾਂ ਹੱਥੀ ਬਣੇ ਸਵੈਟਰ ਪਾਵਾਂ ਚੱਲ ਜਿਆਦਾ ਨਾ ਸਹੀ ਇੱਕ ਅੱਧਾ ਸਵੈਟਰ ਹੀ ਬਣਾ ਲਵਾਂ। ਚਲੋ ਇੱਕ ਸ਼ੌਕ ਪੂਰਾ ਹੋ ਜਾਂਦਾ। ਕਿ ਬੱਚਿਆਂ ਨੇ ਮਾਂ ਦੇ ਹੱਥ ਦਾ ਬਣਿਆ ਸਵੈਟਰ ਪਾਇਆ ਇਹ ਕੋਟ ਦਿਲ ਕੋਟੀ ਪਾਈ ਏ ਦਿਲ ਖੁਸ਼ ਹੋ ਜਾਂਦਾ।
ਹਾਂ ਸਿੱਖ ਲੈਣਾ ਜਿਸ ਵੇਲੇ ਸਿੱਖ ਲੈ ਬੱਚੇ ਵੱਡੇ ਹੋਣਗੇ ਸਿੱਖ ਲੈਣਾ
ਹਾਂਜੀ ਇਹ ਤਾਂ ਹੈਗਾ ਫਰੀ ਟਾਈਮ ਥੋੜਾ ਜਿਹਾ ਹੋਏਗਾ ਨਾ ਸਿੱਖਾਂਗੇ ਸਿੱਖਣ ਨੂੰ ਦਿਲ ਚਲੋ ਬੱਚਿਆਂ ਨੂੰ ਆਪਣੇ ਹੱਥ ਦਾ ਬਣਾ ਕੇ ਦੇਈਏ ਕੋਈ ਨਾ ਮੈਂ ਉਹਨੂੰ ਲਿਆਵਾਂਗੀ ਭੈਂਜੀ ਢਾਈ ਸੌ ਗ੍ਰਾਮ ਮ ਲਿਆਵਾਂਗੀ ਛੋਟੇ ਬੱਚੇ ਵਾਸਤੇ ਨਾ ਤੇ ਮੈਂ ਫੇਰ ਤੁਹਾਡੇ ਕੋਲ ਆਵਾਂਗੀ ਤੁਸੀਂ ਮੈਨੂੰ ਨਾ ਸਿਖਾ ਦੇਣਾ
ਅੱਛਾ ਅੱਛਾ
ਠੀਕ ਹੈ ਬ
ਠੀਕ ਹੈ ਠੀਕ ਹੈ ਹੋਰ ਸੁਣਾਓ
ਕਿ ਪੰਜੀ ਗੱਲ ਕਰਕੇ ਬੜਾ ਵਧੀਆ ਲੱਗਾ ਚਲੋ ਠੀਕ ਹੈ ਭੈਣ ਜੀ ਹ ਹਾਂਜੀ-ਹਾਂਜੀ ਉਹਨਾਂ ਲ ਆਵਾਂ ਨਾ ਥੋੜਾ ਮੌਸਮ ਖੋੱਲ ਜੇ ਹੋ ਲਿਆ ਵਾਂ ਫੇਰ ਤੁਹਾਡੇ ਕੋਲ ਆਵਾਂਗੀ ਉਨੱ ਲੈ ਕੇ ਨਾ ਸਿਲਾਈਆਂ ਲੈ ਕੇ ਤੇ ਕਿੰਨੇ ਨੰਬਰ ਦੀ ਸਿਲਾਈ ਲੱਗਦੀ ਹੈ ਜਿਵੇਂ ਫਰੀ ਕੁਨ ਹੈਗੀਯਾੱ ਹਾਂਜੀ ਹੈਲੋ
ਬ ਹੁੰਦਾ ਹੈ ਹਰੀ
ਅੱਛਾ ਜੀ ਅੱਛਾ ਜੀ
ਹਾਂਜੀ ਮੋਟੀ ਹਾਂ ਮੋਟੀ ਉਣ ਹੋਵੇਂ ਤੇ ਮੋਟੀਆਂ ਸਲਾਈਆਂ ਲਾਲੋ ਬਰੀਕ ਹੋਵੇ ਤੇ ਬਰੀਕ ਸਿਲਾਈਆਂ ਕਿ ਉਹ ਮੋਟੀ ਸਿਲਾਈ ਲਾ ਲੋ ਬਰੀਜ਼ ਤੇ ਉਹ ਜਾਲਾ ਜਿਹਾ ਬਣ ਜਾਏਗਾ ਹਂ ਜੇ ਹਾਂ ਤੇ ਬਰੀਕ ਸਲਾਈਆਂ ਤੇ ਬਰੀਕ ਮੋ ਮੋਟੀ ਸਲਾਈ ਮੋਟੀ ਹਣ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈਲੋ ਹੈਲੋ ਆਈ ਹਾਂਜੀ ਆਲਾ ਵੀ ਤੂੰ ਫੋਨ ਲੈ ਗਯਾਇ ਕਮਲ ਏ ਪਿਆ ਤੇਰਾ ਫੋਨ